ਹਾਂਜੀ ਸਾਸ਼ੀ ਕਾਲ ਜੀ।
ਹਾਂਜੀ ਸ਼ਸੀ ਕਾਲ ਜੀ, ਕਿਵੇਂ ਓਂ?
ਹਾਂਜੀ। ਬਸ ਵਧੀਆ ਜੀ, ਤੁਹੀ ਦੱਸੋ ਕਿਵੇਂ ਜੇ?
ਮੈਂ ਵਧੀਆ ਈ।
ਠੀਕ ਠੀਕ ਜੇ, ਹੋਰ ਸੁਨਾਓ ਘਰੇ ਜੇ?
ਹਾਂਜੀ ਮੈਂ ਘਰੇ ਆਂ।
ਠੀਕ ਠੀਕ ਆ।
ਹੋਰ ਹਾਂਜੀ ਮੈਂ। ਤੇ, ਸ਼ਹਿਰ ਦੇ ਵਿੱਚ ਕੋਈ ਕੰਮ ਸੀ।
ਅੱਛਾ
ਹਾਂਜੀ ਪਰ ਮੈਂ ਦੇਖ ਰਹੀ ਸੀ ਕੇ ਮਾੜਾ ਈ ਹਾਲ ਆ, ਕਿਓਕੇ ਤਾਨੂੰ ਪਤਾ ਈ ਆ ਅੱਜ-ਕੱਲ ਤੇ ਕਿੰਨੇ ਜਾਦਾ ਸ ਸੜਕ ਹਾਦਸੇ ਹੋ ਰਹੇ ਨੇ।
ਹਾਂਜੀ-ਹਾਂਜੀ ਅੱਜ-ਕੱਲ ਤਾ ਬੜੇ ਹਾਦਸੇ ਹੋ ਰਹੇ ਨੇ ਸੜਕ ਹਾਦਸੇ।
ਹਾਂਜੀ ਓਹੀ ਨਾ ਕੋਈ ਨਾ ਕੋਈ ਸਾਨੂੰ ਖ਼ਬਰ ਸੁਨਨ ਨੂੰ ਮਿਲਦੀ ਰਹਿੰਦੀ ਏ ਜਾਂ ਮੈਂ ਅੱਜ ਈ ਆਪਨੇ ਅੱਖੀ ਦੇਖਿਆ ਸੀ। ਕੇ ਇੱਕ, ਗੱਡੀ ਤੇ ਟਰੱਕ ਵਿਚਾਲੇ ਨਾ ਹੋਈ ਸੀ, ਐਕਸੀਡੈਟ ਹੋਇਆ ਸੀ। ਤੇ ਉਹ ਵੇਖੋ ਕਿੰਨੀ ਮਾੜੀ ਗੱਲ ਆ ਹੈਨਾ ਲੋਕੀ ਚਲੋ, ਲੋਕਾਂ ਨੂੰ ਏਹੋ ਈ ਹੁੰਦਾ ਵਾ ਕਿ ਚਲੋ ਜਲਦੀ-ਜਲਦੀ ਆਪਣੇ-ਆਪਣੇ ਕੰਮਾਂ-ਕਾਰਾਂ ਤੇ ਪਹੁੰਚੀਏ। ਪਰ ਐ ਜਿਹੜੇ ਅੱਜ-ਕੱਲ ਦੇ ਲੋਕ ਆ ਥੋੜਾ ਸੜਕ ਦੀਆਂ
ਜੀ ਅੱਜ-ਕੱਲ ਲੋਕੀ ਬਾਲੀ ਸਪੀਡ ਦੇ ਵਿੱਚ ਚੱਲਦੇ ਐ। ਪਿਛਲੇ ਪਿਛਲੇ ਸੰਡੇ ਨੂੰ ਮੈਂ ਮੇਰਾ ਵੀ, ਐਕਸੀਡੈਂਟ ਹੋ ਗਿਆ ਸੀ। ਮਤਲਬ, ਲੋਕੀ ਓਈ ਐ, ਲੋਕੀ ਓਈ ਐ ਮੈਂ, ਆਰਾਮ ਨਾਲ ਚੱਲੇ ਪਿਆ ਜੀ। ਪਿੱਛੋ, ਇੱਕ ਗੱਡੀ ਆਲੇ ਨੇ, ਪਿੱਛੋ ਮਤਲਬ, ਉਹ ਕਾਫੀ ਤੇਜ਼ ਸੀ, ਤੇ ਉਹਨੇ ਪਿੱਛੋ ਆ ਕੇ, ਫੇਰ ਮੋਟਰਸਾਈਕਲ ਦੇ ਵਿੱਚ ਮਾਰਤੇ
ਹਾਂਜੀ, ਉਹੀ ਤਾਂ ਸੜਕ ਹਾਦਸੇ ਦੀਆਂ ਬਹੁਤ ਜਿਆਦਾ ਗਿਣਤੀ, ਇਨਾਂ ਦੀ ਵੱਧਦੀ ਜਾ ਰਹੀ ਐ। ਕਿਉਕਿ ਲੋਕਾਂ, ਲੋਕਾਂ ਨੂੰ ਨਾ ਸੜਕ ਦੇ ਨਿਯਮਾਂ ਬਾਰੇ ਪਤਾ ਵੀ ਹੈਗਾ ਵਾ। ਪਰ ਉਹ ਫੇਰ ਵੀ, ਫੇਰ ਵੀ ਨਾ, ਅਣਗਹਿਲੀ ਬਹੁਤ ਜਿਆਦਾ ਕਰਦੇ ਹੈਗੇ ਨੇ।
ਹਾਂਜੀ, ਓਨਾਂ ਨੂੰ
ਸ਼ਹਿਰਾਂ ਦੇ ਵਿੱਚ ਹਨਾ, ਟ੍ਰੈਫਿਕ ਦੇ ਜਿਹੜੇ ਹੈਗੇ ਨੇ ਨਿਯ ਨਿਯਮ ਹੈਗੇ ਆ ਉਹ
ਲਾਲ ਬੱਤੀ ਦਾ ਮਤਲਬ ਰੁਕਣਾ ਵਾ, ਪੀਲੀ ਬੱਤੀ ਦਾ ਮਤਲਬ ਕੇ ਤਿਆਰ ਰਹਿਣਾ ਵਾ। ਤੇ ਹਰੀ ਬੱਤੀ ਮੰਤਲਬ ਚੱਲਣਾ ਵਾ, ਪਰ ਫੇਰ ਵੀ ਜਿਹੜੇ ਲੋਕ ਆ ਨਾ ਜਿਹੜੀ, ਲਾਲ ਬੱਤੀ ਨੂੰ ਜਿਹੜੀ ਹੈਗੀ ਆ, ਨਹੀਂ ਦੇਖਦੇ ਹੈਗੇ ਤੇ ਬਸ ਜਲਦੀ, ਜਲਦੀ ਨਿ ਨਿਕਲਣ ਦੀ ਕਰਦੇ ਨੇ, ਉਹਦੇ ਵਿੱਚ ਵੇਖੋ ਨੁਕਸਾਨ ਤੇ ਸਿਰਫ ਤੁਹਾਡਾ ਵੀ, ਹੈਗਾ ਹੀ ਹੈਗਾ ਉਪਰ ਅਗਲੇ ਜਿਹੜੇ, ਅੱਗੇ ਦੂਸਰਾ ਚਾਲਕ ਹੁੰਦਾ ਆ, ਭਾਵੇਂ ਉਹ ਆਪਣੀ ਸਮਝ ਦਾਰੀ ਨਾਲ ਚਲ ਰਿਹਾ ਹੋਵੇ, ਪਰ ਫੇਰ ਵੀ ਉਹ ਸ਼ਿਕਾਰ ਹੋ ਜਾਂਦਾ ਆ।
ਹਾਂਜੀ, ਲੋਕ ਪਤਾ ਨੀ ਅੱਜ- ਕੱਲ ਕਿਹੜੀ ਕੰਮ ਦੇ ਹੁੰਦੇ ਆ ਕੰਮ ਤੇ ਹੁੰਦੇ ਆ। ਜਿਹੜੀ ਏਨੀ ਸਪੀਡ ਦੇ ਨਾਲ ਤੇ, ਟ੍ਰੈਫਿਕ ਦੀ ਉਹ ਨਿਯਮਾਂ ਦੀ ਪਾਲਣਾ ਨਹੀਂ ਕਰਦੇ।
ਹਾਂਜੀ, ਹੁਣ ਤੁਸੀਂ ਵੇਖੋ ਕਿ, ਜਿਹੜੇ ਦੋ ਪਹੀਆਂ ਵਾਲੇ ਵਾਹਨ ਆ ਹਨਾ। ਉਹਨਾਂ ਨੂੰ ਤੇ ਜ਼ਰੂਰੀ ਚਾਹੀਦਾ ਵਾ, ਕਿ ਉਹ ਹੈਲਮਟ ਲਗਾ ਕੇ ਰੱਖਣ ਚਲੋ ਕੁਛ ਨਾ ਕੁਛ ਹੱਦ ਤੱਕ, ਜਿਹੜਾ ਵਾ ਜਿਹੜਾ ਬਚਾਅ ਆ, ਉਹ ਹੋ ਜਾਂਦਾ ਆ, ਹਾਂਜੀ। ਤੇ, ਹੋਰ ਦੇਖੋ ਜਿੱਦਾਂ ਬਾਕੀ ਕਿ ਵਾਹਨ ਹੁੰਦੇ ਆ, ਜਿੱਦਾਂ ਕਾਰ ਹੋ ਗਈ ਜਾਂ ਭਾਵੇਂ ਕੋਈ ਵੱਡਾ ਹੀ ਕੋਈ ਵਾਹਨ ਆ, ਭਾਵੇਂ ਟਰੱਕ ਹੀ ਕਿਉਂ ਨਾ ਵਾ ਉਹਨਾਂ ਨੂੰ ਵੀ, ਚਾਹੀਦਾ ਵਾ, ਕਿ ਚਲੋ ਸੀਟ ਬੈਲਟ ਹੈਨਾ ਲੱਗਾ ਕੇ ਰੱਖਣ ਤੇ ਆਪਣੀ ਜਾਨ ਤੇ, ਚਲੋ ਸਭ ਨੂੰ ਪਿਆਰੀ ਹੁੰਦੀ। ਦੀ, ਆ, ਸਾਨੂੰ ਜਿਹੜੀ ਆਪਣੀ ਪਹਿਚਾਣ ਆ, ਉਹਦੇ ਵਾਸਤੇ ਸਾਨੂੰ ਕੁਛ ਨਾ ਕੁਛ ਤੇ ਸਾਨੂੰ ਜਿਹੜੇ, ਕਦਮ ਉਸ ਨੂੰ ਚੁੱਕਣੇ ਹੀ ਪੈਣਗੇ।
ਹਾਂਜੀ, ਲੋਕਾਂ ਨੂੰ ਦੱਸਣਾ ਪੈਣਾ, ਪੈਣਾ ਨਾ ਜੇ ਮਤਲਬ, ਨਿਯਮਾਂ ਬਾਰੇ
ਹਾਂਜੀ, ਉਹ ਵੀ ਨਾ, ਕਿ ਸੜਕ ਹਾਦਸੇ ਜ਼ਿਆਦਾ ਹੋ ਰਹੇ ਨੇ। ਹੋਰ ਤੇ, ਮੈਂ ਕਈ ਇਹ, ਇਹ ਵੀ ਦੇਖਿਆ ਕਿ ਜਿਹੜੇ ਕਈ, ਕਈਆਂ ਨੇ ਨਸ਼ਾ ਕੀਤਾ ਹੁੰਦਾ, ਜਾਂ ਸ਼ਰਾਬ ਪੀਤੀ ਹੁੰਦੀ ਆ। ਤੇ, ਉਹ ਵੀ ਸੜਕ ਦੇ ਉੱਪਰ ਜਾ ਰਹੇ ਹੁੰਦੇ ਨੇ, ਕਈ ਕਾਰ ਚਲਾ ਰਹੇ ਹੁੰਦੇ ਨੇ, ਤੇ ਉਹ ਵੀ ਵੇਖ ਖੋ, ਕਿ ਉਹਨਾਂ ਨੇ ਵੀ ਸੜਕ ਹਾਦਸੇ ਦਾ ਸ਼ਿਕਾਰ, ਹੋਣਾ ਹੀ ਹੋਣਾ ਆ।
ਹਾਂਜੀ, ਤੇ ਨਾਲ ਆਪ ਵੀ ਮਰਨਾ, ਤੇ ਨਾਲੇ ਦੂਜੇ ਦੀ ਵੀ ਜ਼ਿੰਦਗੀ ਖ਼ਤਰੇ ਚ, ਪਾਈ ਹੁੰਦੀ ਉਹਨਾਂ ਨੇ।
ਬਿਲਕੁਲ, ਬਿਲਕੁਲ। ਅੱਜ -ਕੱਲ੍ਹ ਤੇ ਸਾਨੂੰ, ਇੱਕ ਬੰਦਾ ਚੱਲੋ ਕੀ ਕਰ ਲਏਗਾ ਸਾਨੂੰ ਸਭ ਨੂੰ ਚਾਹੀਦਾ ਵਾ, ਕਿ ਜਿਹੜੇ ਸੜਕ ਦੇ ਨਿਯਮ ਆ ਹਨਾ, ਸਾਰਿਆਂ ਨੂੰ ਸਮਝਣਾ ਚਾਹੀਦਾ ਉਹਨਾਂ ਦੀ ਪਾਲਣਾ, ਕਰਨੀ ਚਾਹੀਦੀ ਆ।
ਹਾਂਜੀ।
ਹਾਂਜੀ। ਤੇ ਹੋਰ ਵੇਖੋ, ਕਿ ਚਲੋ ਸਾਨੂੰ ਜਦੋਂ ਅਸੀਂ ਚਲੋ, ਜਦੋਂ ਵੀ ਡਰਾਈਵ ਕਰਦੇ ਆ, ਹਨਾ ਸਾਨੂੰ ਇਹ ਚਾਹੀਦਾ ਕਿ ਅਸੀਂ, ਜਿਹੜਾ ਮੋਬਾਇਲ ਫੋਨ ਹੈ ਉਹਦੀ ਵਰਤੋਂ ਨਾ ਹੀ ਕਰੀਏ। ਚਲੋ ਅਗਰ ਸਾਨੂੰ, ਜ਼ਰੂਰੀ ਸਾਨੂੰ ਕੋਲ ਆ ਜਾਂਦੀ ਹਨਾ ਫੋਨ ਆ ਜਾਂਦਾ ਵਾ ਸਾਨੂੰ ਚਾਹੀਦਾ ਵਾ ਕਿ ਚਲੋ ਇੱਕ ਜਗ੍ਹਾ ਤੇ ਰੁਕ ਕੇ ਹਨਾ ਸੁਰੱਖਿਆਤ ਥਾਂ ਤੇ ਰੁਕ ਕੇ ਤੇ ਅਸੀਂ ਚਲੋ ਆਪਣੀ ਜਿਹੜੀ ਫੋਨ ਹੈਗਾ ਵਾ, ਉਹ ਗੱਲਬਾਤ ਕਰ ਲਈਏ।
ਹਾਂਜੀ, ਤੇ ਅੱਜ ਕੱਲ੍ਹ ਛੋਟੇ ਬੱਚਿਆਂ ਨੂੰ ਵੀ ਸੜਕ ਸੁਰੱਖਿਆ ਦੇ ਬਾਰੇ ਦੱਸਣਾ ਚਾਹੀਦਾ।
ਹਾਂਜੀ-ਹਾਂਜੀ। ਇਹ ਤੇ ਸਕੂਲਾਂ ਕਾਲਜਾਂ ਦੇ ਵਿੱਚ ਹੀ ਚਲੋ ਬੱਚਿਆਂ ਨੂੰ ਇਹਦੀ ਜਾਣਕਾਰੀ ਦੇ ਦਿੱਤੀ ਜਾਣੀ ਚਾਹੀਦੀ ਹੈ ਕਿ ਚਲੋ ਅੱਗੇ ਜਾ ਕੇ ਵੀ ਉਹ ਜਦੋਂ ਵੀ ਉਹ ਵਾਹਨ ਚਲਾਉਣ ਹਨਾ ਅਠਾਰਾਂ ਅਠਾਰਾਂ ਉਮਰ ਤੋਂ ਬਾਅਦ ਚਲੋ ਉਹਨਾਂ ਨੂੰ ਸਾਰੇ ਨਿਯਮਾਂ ਦੀ ਪਤਾ ਹੋਵੇ ਕਿ ਉਹਨਾਂ ਦੇ ਕਿਹੜੇ ਕਿਹੜੇ ਜਿਹੜੇ ਨਿਯਮ ਆ ਉਹਨੂੰ ਪਾਲਣਾ ਕਰਨੀ ਆ
ਹਾਂ ਜੀ ਰੋਡ ਦੇ ਉੱਤੇ ਕਿਵੇਂ ਬਾਈਕ ਚਲਾਉਣੀ ਆ। ਕਿੰਨੀ ਸਪੀਡ ਦੇ ਨਾਲ ਚਲਾਉਣੀ ਆ ਤੇ ਕਿੰਨੀ ਨਹੀਂ।
ਬਿਲਕੁਲ ਬਿਲਕੁਲ। ਅੱਜ ਕੱਲ ਕਈ ਸੜਕ ਹਾਦਸੇ ਹੁੰਦੇ ਆ। ਜਿੱਦਾਂ ਕੋਈ ਹੈਨਾ। ਸੜਕ ਤੇ ਤੇ ਚਲੋ ਹਰ ਇੱਕ ਜਿਹੜੀ ਚੀਜ਼ ਆ ਬੜੀ ਸਪੀਡ ਨਾਲ ਚੱਲਦੀ ਆ। ਪਰ ਕਈ ਘਰਾਂ ਦੇ ਵਿੱਚ ਬੱਚੇ ਜਿਹੜੇ ਆ ਨਾ। ਇਕ ਦਮ ਨਿਕਲ ਕੇ ਸੜਕਾਂ ਉੱਤੇ ਆ ਜਾਂਦੇ ਆ। ਉਹਦੇ ਵਿੱਚ। ਚਾਹੀਦਾ ਵਾ ਕਿ ਮਾਂ ਪਿਓ ਨੂੰ ਜਿਹੜੇ ਉਹਨਾਂ ਦੇ ਛੋਟੇ ਬੱਚੇ ਆ ਹੈ ਨਾ ਉਹਦਾ ਧਿਆਨ ਰੱਖਣ।
ਹਾਂਜੀ ਹਾਂਜੀ ਮਾਪੇ ਨੂੰ ਵੀ ਵੇਖਣਾ ਚਾਹੀਦਾ ਕਿ ਸਾਡੇ ਬੱਚੇ ਸੜਕ ਖੇਡਣ ਸੜਕ ਤੇ ਨਾ ਜਾਵੇ ਘਰੇ ਦੇ ਵਿੱਚ ਹੀ ਹੁੰਦੇ ਪਿੰਡੇ।
ਹਾਂ ਜੀ ਹਾਂ ਜੀ ਤੇ ਹੋਰ ਵੇਖੋ ਕਿਸ। ਸਰਕਾਰਾਂ ਨੇ ਚਲੋ ਨਿਯਮ ਤੇ ਲਾਗੂ ਕੀਤੇ ਨੇ ਬਟ ਪਰ ਇਹ ਨਾ ਸਾਡਾ ਹੀ ਫਰਜ਼ ਬਣਦਾ ਵਾ। ਸਰਕਾਰਾਂ ਦਾ ਕੰਮ ਹੈ- ਨਿਯਮ ਲਾਗੂ ਕਰਨਾ। ਤੇ ਚਲੋ ਪਬਲਿਕ ਦਾ ਕੰਮ ਹੈ। ਲੋਕਾਂ ਦਾ ਕੰਮ ਹੈ ਕਿ ਨਿਯਮਾਂ ਨੂੰ ਪਾਲਣਾ ਕਰਨੀ।
ਹਾਂਜੀ ਇਹ ਤਾਂ ਹੈ।
ਹਾਂਜੀ ਤੇ ਹੋਰ ਵੇਖੋ ਸੜਕਾਂ ਦੇ ਉੱਪ। ਪਰ ਸ਼ਹਿਰਾਂ ਦੇ ਵਿੱਚ ਖ਼ਾਸ ਕਰਕੇ ਹੈ ਨਾ ਜੈਬਰਾ ਕਰੋਸਿੰਗ ਬਣੀ ਹੁੰਦੀ ਆ। ਚਲੋ ਸਾਨੂੰ ਜਦੋਂ ਵੀ ਸੜਕ ਪਾਰ ਕਰਨੀ ਹੈ ਤੇ ਅਸੀਂ। ਆਪਣੇ ਖੱਬੇ ਸੱਜੇ ਪਾਸੇ ਵੇਖ ਕੇ ਦੋਵਾਂ ਪਾਸੇ ਵੇਖ ਕੇ ਸਾਨੂੰ ਸੜਕ। ਪਾਰ ਕਰਨੀ ਚਾਹੀਦੀ ਹੈ।
ਹਾਂਜੀ।
ਹਾਂਜੀ। ਤੇ ਬਾਕੀ ਦੇੇਖੋ। ਪਿੰਡਾਂ ਦੇ ਵਿੱਚ ਤੇ ਚਲੋ ਹਾਦਸੇ ਘੱਟ ਹੀ ਹੁੰਦੇ ਆ। ਪਰ ਸਾਨੂੰ ਸਭ ਕੁਝ ਵੇਖ ਕੇ ਚੱਲਣਾ ਚਾਹੀਦਾ ਆ।
ਹਾਂ, ਪਿੰਡਾਂ ਦੇ ਵਿੱਚ ਉਹੀ ਹੈ ਨਾ। ਟਰੈਫਿਕ ਇੰਨਾ ਨਹੀਂ ਹੁੰਦਾ। ਜਿੰਨਾ ਸ਼ਹਿਰ ਦੇ ਵਿੱਚ ਟਰੈਫਿਕ ਹੁੰਦਾ।
ਹਾਂ ਜੀ ਹਾਂ ਜੀ ਉਹੀ ਨਾ ਸ਼ਹਿਰਾਂ ਦੇ ਵਿੱਚ ਜਿਹੜੀਆਂ ਦੁਰਘਟਨਾਵਾਂ ਨੇ ਨਾ ਜ਼ਿਆਦਾ ਹੁੰਦੀਆਂ ਨੇ।
ਹਾਂ ਜੀ ਟਰੈਫਿਕ ਕਰਕੇ ਹੁੰਦੀ ਹੈ ਨਾ ਟਰੈਫਿਕ ਸ਼ਹਿਰ ਦੇ ਵਿੱਚ ਜ਼ਿਆਦਾ ਹੁੰਦਾ ਹੈ। ਪਿੰਡਾਂ ਦੇ ਵਿੱਚ ਫੇਰ ਵੀ ਲੋਕੀ ਇੰਨੇ ਧਿਆਨ ਨਾਲ ਚਲਾਉਂਦੇ ਆ ਨਾ।
ਹਾਂਜੀ ਹਾਂਜੀ। ਬਾਕੀ ਹੋਰ ਵੇਖੋ ਕਿ ਸਾਨੂੰ ਜਾਗਰੂਕਤਾ ਦੀ ਬਹੁਤ ਜ਼ਿਆਦਾ ਲੋੜ ਆ। ਮੈਂ ਕਈ ਵਾਰੀ ਦੇਖਦੀ ਹਾਂ ਕਿ ਸੜਕਾਂ ਦੇ ਉੱਪਰ ਕਈ ਛੋਟੇ- ਛੋਟੇ ਬੱਚੇ ਵੀ। ਉਹ ਵੀ ਜਾਂ ਮੋਟਰਸਾਈਕਲ ਚਲਾ ਰਹੇ ਹੁੰਦੇ ਨੇ ਇਹ ਤੇ ਹੁਣ ਮਾਂ। ਉਹਦਾ ਫਰਜ਼ ਬਣਦਾ ਵਾ ਕਿ ਹੈਨਾ ਉਹਨਾਂ ਨੂੰ ਜਿਹੜੀ ਆ ਉਹਨਾਂ ਦੀ ਮਨਾਹੀ ਕੀਤੀ ਜਾਵੇ ਕਿ। ਜਿਹੜਾ ਵਾਹਨ ਆ ਨਾ ਚਲਾਉਣ ਕਿਉਂਕਿ ਇੱਥੇ ਸਰਕਾਰ ਦੇ ਨਿਯਮ ਦੇ ਖਿਲਾਫ ਆ।
ਹਾਂ ਜੀ ਲੋਕੀ ਅੱਜ ਕੱਲ੍ਹ ਮਾਪੇ। ਅੱਜ ਕੱਲ੍ਹ। ਬੱਚਿਆਂ ਨੂੰ ਮੋਟਰਸਾਈਕਲਾਂ ਦੇ ਦਿੰਦੇ ਆ। ਉਹਨਾਂ ਦੀ ਉਮਰ ਵੀ ਘੱਟ ਹੁੰਦੀ ਹੈ। ਅਠਾਰਾਂ ਪਲੱਸ ਤੋਂ ਘੱਟ ਹੁੰਦੀ ਹੈ ਤੇ ਬਾਅਦ ਚ ਆਸ ਹੋ ਜਾਂਦਾ ਹੈ।
ਹਾਂਜੀ ਉਹੀ ਨਾ ਕੇ ਬੱਚਿਆਂ ਨੂੰ ਤੇ ਕੋਈ ਸਮਝ ਹੁੰਦੀ ਨੀ ਆ। ਕੋਈ ਆਉਣ ਦੇ ਨਿਯਮ ਨਹੀਂ ਪਤਾ ਹੈਗਾ। ਕਿੱਧਰ ਜ ਸੱਜੇ ਪਾਸੇ ਜਾਂ ਕੋਈ ਲਾਲ ਬੱਤੀ। ਜਾਂ ਕਿਹੜਾ ਨਿਯਮ ਲਾਗੂ ਕਰਨਾ ਹੈ? ਸੜਕ ਦੇ ਉੱਪਰ ਹਾਂਜੀ ਉਹ ਦੇਖਦੇ ਨੀ ਆ ਬੱਚੇ।
ਤੇ ਫੇਰ ਸਾਡਾ ਘਰ ਹੋ ਜਾਂਦਾ ਤੇ ਲੋਕ। ਸਰਕਾਰਾਂ ਨੂੰ ਬਲੇਮ ਕਰਦੇ ਨੇ ਕੁਝ ਸਾਡ ਕੁਝ ਗਲਤੀਆਂ ਸਾਡੀ ਵੀ ਆਉਂਦੀਆਂ ਨੇ।
ਹਾਂਜੀ ਹਾਂਜੀ ਤੇ ਬਾਕੀ ਵੇਖੋ ਕੇ। ਜਿੱਦਾਂ ਐਬੂਲੈਂਸ ਹੋ ਗਿਆ ਜਾਂ ਫਾਇਰ ਬ੍ਰਿਗੇਡ ਹੋ ਗਿਆ ਹੈ ਨਾ।
ਹਾਂਜੀ।
ਇਹਨਾਂ ਨੂੰ ਪਹੁੰਚਣਾ ਹੁੰਦਾ ਆ ਐਮਰਜੈਂਸੀ ਦੇ ਵਿੱਚ। ਜਿੱਥੇ ਕਿਤੇ ਨਾ ਕਿਤੇ ਕੋਈ ਹੈ ਨਾ ਮੁਸੀਬਤ ਆ ਜਾਂਦੀ ਹੈ ਤੇ ਲੋਕਾਂ ਦਾ ਫਰਜ਼। ਜੇ ਬਣਦਾ ਵਾ ਕਿ ਜਲਦੀ ਜਲਦੀ ਆਪਾਂ ਇਹਨਾਂ ਨੂੰ ਜਿਹੜਾ ਰਸਤਾ ਵਾ ਉਹ ਦੇਈਏ।
ਹਾਂਜੀ ਇਹਨਾਂ ਨੂੰ ਵਿਸ ਦੇਣਾ ਚਾਹੀਦਾ ਵ ਇਹਨਾਂ ਨੇ ਇਹਨਾਂ ਦਾ ਸਾਨੂੰ ਛ ਜਾਣਾ ਹੁੰਦਾ ਨਾ ਕਿ ਕਿਸੇ ਦੀ ਜਾਨ ਬਚ ਸਕੇ, ਮਤਲਬ ਕਿੱਥੇ ਅਗਰ ਕਿਸੇ ਥਾਂ ਅਗਰ ਲੱਗਿਆ ਹੋਇਆ ਉਹਨੂੰ ਪਹੁੰਚਾ ਸਕੇ ਛੇਤੀ ਤੋਂ ਛੇਤੀ ਜਾ ਕੇ।
ਹਾਂਜੀ ਇਹ ਚਲੋ ਮਨੁੱਖਾਂ ਦਾ ਫ਼ਰਜ਼ ਬਣਦਾ ਵਾ ਜੀਵਨ ਜੀਵਨ ਤੇ ਹਰ ਇੱਕ ਦਾ ਹੀ ਬਹੁਤ ਜ਼ਿਆਦਾ, ਖ਼ਾਸ ਆ।
ਹਾਂਜੀ
ਹਾਂਜੀ, ਤੇ ਬਾਕੀ ਤੇ ਚਲੋ ਇਹਨੂੰ ਜਿਹੜੇ ਨਿਯਮ ਜਿਹੜੇ ਹੈਗੇ ਸੜਕ ਸੁਰੱਖੀਆਂ ਦੇ, ਸਾਨੂੰ ਆਪਣੇ ਫੋਨ ਤੋਂ ਵੀ ਅ ਦੇਖ ਸਕਦੇ ਹਾਂ ਕਿ ਸੜਕ ਦੇ ਕਿਹੜੇ-ਕਿਹੜੇ ਨਿਯਮ ਹੈ ਸਾਨੂੰ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਆ।
ਜੇ ਹੋ ਸਕਿਆ ਤੁਸੀਂ ਵੀ ਆਪਣੇ ਪਿੰਡ ਜਾਂ ਮਤਲਬ ਸ਼ਹਿਰ ਦੇ ਵਿੱਚ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕਰੀਏ।
ਹਾਂਜੀ ਬਿਲਕੁਲ-ਬਿਲਕੁਲ। ਹੋਰ ਤੇ ਮੈਂ ਕਈ ਵਾਰੀ ਇਹ ਵੀ ਦੇਖਿਆ ਕਿ ਧੁੰਦਾਂ ਦੇ ਵਿੱਚ ਜਦੋਂ ਹਨਾ ਸਿਆਲ ਦਾ ਮੌਸਮ ਹੁੰਦਾ ਆ, ਤੇ ਉਦੋਂ ਧੁੰਦ ਬਹੁਤ ਜ਼ਿਆਦਾ ਪਈ ਹੁੰਦੀ ਆ। ਤੇ ਪਰ ਫੇਰ ਵੀ ਲੋਕੀ ਜਿਹੜੇ ਆ ਨਾ ਰਫਤਾਰ ਆਪਣੇ ਘੱਟ ਨੀ ਕਰਦੇ ਹੈਗੇ।
ਧੁੰਦਾਂ ਦੇ ਵਿੱਚ ਤਾਂ, ਹਾਦਸੇ ਹੋਰ ਵੱਧ ਜਾਂਦੇ ਆ।
ਬਿਲਕੁਲ ਉਹੀ ਨਾ, ਧੁੰਦਾਂ ਦੇ ਵਿੱਚ ਸਾਨੂੰ ਕੁੱਝ ਅੱਗੇ ਸਾਨੂੰ ਦਿਖਾਈ ਨੀ ਦਿੰਦਾ ਸਹੀ ਤਰੀਕੇ ਨਾਲ।
ਹੂੰ
ਹੌਲੀ-ਹੌਲੀ ਜਿਹੜਾ ਸਾਨੂੰ ਵਾਹਨ ਉਹ ਆਪਣਾ ਚਲਾਉਣਾ ਚਾਹੀਦਾ ਵਾ ਖ਼ਾਸ ਕਰਕੇ ਇਹੋ ਜਦੋਂ ਮੀਂਹ ਪੈ ਰਿਹਾ ਹੋਵੇ ਜਾਂ ਧੁੰਦ ਹੋਵੇ
ਹਾਂਜੀ
ਹਾਂਜੀ ਫੇਰ ਵੀ ਚਲੋ ਆਪਾਂ ਕਾਫ਼ੀ ਹੱਦ ਤੱਕ ਜਿਹੜੇ ਸੜਕ ਹਾਦਸੇ ਆ ਉਹਨਾਂ ਤੋਂ ਅਸੀਂ ਬਚਾਅ ਕਰ ਸਕਦੇ ਹਾਂ।
ਵੈਸੇ ਤੁਹਾਡੇ ਘਰ, ਪਤਾ ਸੜਕ ਨਿਯਮਾਂ ਬਾਰੇ?
ਹਾਂਜੀ ਮਤਲਬ ਕੁੱਝ ਕੁ ਨਿਯਮਾਂ ਦਾ ਪਤਾ ਆ। ਤੇ ਪਰ ਤੁਹਾਨੂੰ ਪਤਾ ਸੜਕਾਂ ਦੇ ਨਿਯਮ ਕਿੰਨੇ ਹੁੰਦੇ ਨੇ, ਕੁੱਝ ਕੁ ਨਿਯਮਾਂ ਦਾ ਪਤਾ। ਪਤਾ ਆ ਹਾਂਜੀ। ਤੇ ਪਰ ਮੈਨੂੰ ਚਾਹੀਦਾ ਵਾ ਕਿ ਸਾਰਿਆਂ ਨੂੰ ਜਿਹੜੇ ਨਿਯਮ ਆ ਉਹ ਪਤਾ ਹੋਵੇ ਤੇ ਅਸੀਂ ਉਹਨਾਂ ਦੀ ਪਾਲਣਾ ਕਰੀਏ।
ਹਾਂਜੀ, ਆਈ ਏ ਜੇ ਸਾਨੂੰ ਪਤਾ ਹੋਵੇਗਾ ਤਾਂ ਸੜਕ ਹਾਦਸੇ ਵੀ ਘੱਟ ਹੋਣਗੇ।
ਬਿਲਕੁਲ-ਬਿਲਕੁਲ ਸਾਨੂੰ ਨਾ ਹੁਣ ਤੋਂ ਹੀ ਹੈ ਜਿਹੜੀਆਂ ਆਪਣੀਆਂ ਆਦਤਾਂ ਨੇ ਉਹ ਸੁਧਾਰ ਲੈਣੀਆਂ ਚਾਹੀਦੀਆਂ ਨੇ ਚੰਗੀਆ ਆਦਤਾਂ ਤਾਂ ਅਸੀਂ ਆਪਣੇ, ਬੱਚਿਆਂ ਨੂੰ ਵੀ ਆਉਣ ਵਾਲੇ ਬੱਚਿਆਂ ਨੂੰ ਵੀ ਦੱਸੀਏ ਸਮਝਾਈਏ। ਹਨਾ
ਹਾਂਜੀ
ਹਾਂਜੀ ਹੋਰ ਸੁਣਾਓ?
ਸਤ ਸ਼੍ਰੀ ਅਕਾਲ।
ਹਾਂਜੀ, ਚਲੋ ਜੀ, ਠੀਕ ਜੀ, ਸਤਿ ਸ੍ਰੀ ਅਕਾਲ ਜੀ।
ਠੀ